ਉਹ ਹਾਂਜੀ ਸਾਸਰੀ ਕਾਲ ਜੀ।
ਪਰ ਕਿਵੇਂ ਹੋ?
ਹਾਂਜੀ ਵਧੀਆ ਜੀ ਵਧੀਆ
ਹੁਣ ਵਧੀਆ, ਹੋਰ ਕੀ ਕਰ ਰਹੇ ਸੀਗੇ।
ਹਾਂਜੀ, ਕਨੈਕਟ ਕਰਕੇ ਬੈਠੇ ਸੀ ਹਾਂਜੀ ਮੈਂ ਕਿਹਾ
ਅੱਛਾ ਜੀ ਅੱਛਾ ਹੋਰ ਕੀ ਬਣਾ ਲਿਆ ਅੱਜ
ਹਾਂਜੀ
ਕੀ ਬਣਾ ਲਿਆ ਅੱਜ ਤੁਸੀਂ, ਕੀ ਬਣਾ ਲਿਆ।
ਅਸੀਂ ਦਾਲ ਚੌਲ ਬਣਾਏ ਸੀ ਜੀ
ਹਾਂਜੀ ਗਰਮੀ ਚ ਫਿਰ ਆਹੀ ਹੁੰਦਾ ਜੀ ਕਿ ਬੰਦਾ ਚਲੋ ਦਾਲ ਚੋਲ ਜਾਂ ਫੇਰ ਅਹ ਖਿਚੜੀ ਵਗੈਰਾ ਹੀ ਬਣਾ ਲੈਂਦਾ ਆ।
ਹਾਂਜੀ ਹਾਂਜੀ
ਹਾਂਜੀ ਉਧਰ ਦਾ ਮੌਸਮ ਕਿਵੇਂ ਆ
ਅੱਜ ਗਰਮੀ ਆ ਹਾਲੇ ਤਾਂ ਸਾਡੇ ਇੱਧਰ ਤਾਂ ਬਾਰਿਸ਼ ਵੀ ਨਹੀਂ, ਹਾਂਜੀ
ਤੋਂਈ ਜਾਂਨੇ ਨਾ ਤਾਂ ਕਰਕੇ ਤਾਂ ਵੀ ਦੇਖੋ ਗਰਮੀ ਹੈ ਬਰਸਾਤ ਹੈ ਹੀ ਨੀ।
ਹਾਂਜੀ, ਹਾਂਜੀ, ਹਾਂਜੀ।
ਏਨੀ ਐ ਬਰਸਾਤ ਐ ਕੀ ਮਈ ਐ, ਨਈ ਤੇ ਪੈਲੇ ਲੋਕਾਂ ਨੂੰ ਚ ਤੇ ਪਤਾ ਹੁੰਦਾ ਸੀ ਕਿ ਚੱਲ ਚਾਰ ਮਹੀਨੇ ਹੂਨ ਐ ਪੱਕਾ ਗਰਮੀ ਐ ਤੇ ਹੁਨ ਚਾਰ ਮਹੀਨੇ ਪੱਕਾ ਬਰਸਾਤ ਈ ਆਨੀ ਐ। ਚਾਰ ਮੀਂਨ੍ਹੇ ਠੰਡ, ਹੁਨ ਓ ਮੌਸਮ ਰਹੇ ਈ ਨੀ।
ਹਾਂਜੀ।
ਕਈ ਏਦੇ ਫੈਕਟਰੀਆਂ ਫੁਕਟਰੀਆਂ ਕਰਕੇ ਹੈਨਾ ਧੂੰਏ ਵਗੈਰਾ ਨਿਕਲਦੇ, ਗੰਦੇ ਪਾਨੀ ਵਗੈਰਾ ਤੇ ਓਦੇ ਨਾਲ ਵੀ ਐ ਸਿਸਟਮ ਹੋ ਚੁੱਕਿਐ ਐਯਾ।
ਹਾਂਜੀ।
ਵੇਖ ਲੈ ਆਹੀ ਮੈਂ ਈ ਕਿਆ ਸੀ ਹੈਨਾ ਅੱਜ-ਕੱਲ ਗੰਦਗੀ ਏਨੀਂ ਐ, ਪੋਲਿਊਸ਼ਨ ਏਨਾਂ ਐ ਏੱ ਥੇ ਮੌਸਮ ਮੂਸਮ ਦਾ ਕੋਈ ਪਤਾ ਈ ਨੀ ਐ ਹਾਲ ਚਾਲ ਵਗੈਰਾ ਵੀ
ਹਾਂਜੀ-ਹਾਂਜੀ, ਤੁਸੀਂ ਇੱਕ ਮਿੰਟ ਹੋਲਡ ਕਰੋਗੇ?
ਹਾਂਜੀ, ਹਾਂਜੀ।
ਹਾਂ ਜੀ।
ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹਾਂਜੀ, ਮੈਂ ਤੇ ਐ ਈ ਬੋਲਦੀ ਪਈ ਬਰਸਾਤਾਂ ਵਗੈਰਾ ਦੇਖ ਲਓ ਕਿੰਨੀ ਗਰਮੀ ਵਗੈਰਾ, ਹੈਲੋ ਹੈਲੋ। ਹੈਲੋ। ਹੈਲੋ। ਹਾਂਜੀ, ਮੈਂ ਵੀ ਬੋਲ ਰੀ ਸੀ ਏੱਧਰ। ਕਿੰਨੀਆਂ ਬਰਸਾਤਾਂ ਵਗੈਰਾ ਪਤਾ ਈ ਨੀ ਲੱਗ ਰਿਆਂ, ਕਦੋਂ ਪੈ ਰੀਐਂ, ਕਦੋਂ ਨਈ ਪੈ ਰੀਆਂ। ਗਣਾ ਅੱਜ-ਕੱਲ ਦਾ ਤੀ ਨੂੰ ਹੈਲੋ। ਹੈਲੋ। ਹੈਲੋ। ਹੈਲੋ।